ਹ
ਹੈਲੋ
ਹਾਂਜੀ ਬੇਟਾ ਸਤਿ ਸ਼੍ਰੀ ਅਕਾਲ ਹਾਂ ਠੀਕ ਹੋ ਬੇਲ ਹੋਰ ਸੁਣਾ ਹਾਂ ਬਸ ਹੁਣ ਬਣਾਵ ਤੇ ਰੋਟੀ।
ਅਸੀਂ ਰੋਟੀ ਖਾ ਵੀ ਲਈਏ
ਅੱਛਾ ਜਲਦੀ ਖਾ ਲੈਂਦੇ ਤੁਸੀਂ
ਅਸੀਂ ਅੱਠ ਵਜੇ ਖਾ ਲੈਂਦੇ ਹਾਂ ਰੋਟੀ ਅੱਠ ਵਜੇ ਫੈਕਟਰੀ ਤੋਂ ਆਂਦੇ ਆ ਅਸੀਂ ਅੱਠ ਵਜੇ ਖਾ ਲੈਂਨੇ ਹਾਂ ਸਾਡੀ ਤੇ ਰੋਟੀ ਵੀ। ਸ਼ਾਮੀ ਛੇ ਸਾਢੇ ਛੇ ਬਣਾ ਕੇ ਅਸੀਂ ਫ੍ਰਰੀ ਵੀ ਹੋ ਜਾਂਦੇ ਹਾਂ
ਬਹੁਤ ਵਧੀਆ ਗੱਲ ਹੈ। ਟਾਈਮ ਨਾਲ ਖਾਓ ਨਾ ਟਾਈਮ ਨਾਲ ਹਜ਼ਮ ਵੀ ਹੋ ਜਾਂਦੀ ਹੈ।
ਹਾਂਜੀ ਹਾਂਜੀ ਨਹੀਂ ਅਸੀਂ ਸਗੋਂ ਬਣਾ ਰੱਖਣੇ ਹਾਂ ਭਾਵੇਂ ਜੈ ਸ। ਇਸ ਤਰ੍ਹਾਂ ਕਦੀ ਇੰਝ ਹੁੰਦਾ ਫੈਕਟਰੀ ਤੋਂ ਲੇਟ ਆਉਂਦੇ ਨੇ ਰਾਤੀ ਅਹ ਸਾਢੇ ਅੱਠ ਨੌ ਵਜੇ ਪਰ ਅਸੀਂ ਬਣਾ ਸਾਡੇ ਛੇ ਦਿੰਦੇ ਹਾਂ ਕਿਉਂਕਿ ਸਾਨੂੰ ਆਦਤ ਹੈਗੀ ਨਾ ਠੰਡੇ ਵੀ ਠੰਡੀ ਵੀ ਖਾ ਲੈਂਦੇ ਨੇ ਹਾਂਜੀ-ਹਾਂਜੀ। ਉਹਠੰਡੀ ਵੀ ਖਾ ਲੈਂਦੇ ਨੇ ਸਗੋਂ ਅਸੀਂ ਸਗੋਂ ਮਾਮਾ ਹਾਂ ਆ ਸਗੋਂ। ਮਾਮਾ ਔਰ ਮੈਂ ਅਸੀਂ ਕਹਿੰਦੇ ਹਾਂ ਕਿ ਗਰਮ ਬਣਾ ਦਿੰਦੇ ਹਾਂ ਪਰ ਉਹ ਗਰਮ ਰੋਟੀ ਟੀ ਨੂੰ ਵੀ ਠੰਡੀ ਕਰਕੇ ਖਾਂਦੇ ਨੇ। ਕੈਂਦੇ ਮੈਨੂੰ ਨੀ ਗਰਮ ਖਾਣੀ ਤੁਸੀਂ ਪੈਲੇ ਇਹਨੂੰ ਠੰਡੀ ਕਰੋ ਹਾਂ ਉਹ ਕੈਂਦੇ ਤਵੇ ਤੋਂ ਤਾਰ ਕੇ ਦੇਵਾਂਗੇ ਪਹਿਲਾਂ ਇਹਨੂੰ ਪੰਜ ਮਿੰਟ ਰੱਖਣਗੇ ਕਹਿਣਗੇ ਠੰਡੀ ਕਰਾਂਗਾ
ਫਿਰ ਫਾਇਦਾ ਕੀ ਹਾਂ ਫਾਇਦਾ ਕੀ ਵਧੀਆ ਪਤਾ ਕੀ ਗਰਮ ਸਰਦ ਨੀ ਹੁੰਦਾ। ਸਾਨੂੰ ਤਾਂਹੀ ਤੇ ਗਰਮ ਸਰਦ ਹੁੰਦੇ ਨੇ ਹਾਂ ਸਾਨੂੰ ਤਾਂਹੀ ਤੇ ਗਰਮਸੁਰ ਰਹਿੰਦੇ ਨੇ। ਹਾਂ ਤਾਜ਼ੀ ਕੀ ਕਹਿੰਦੇ ਨੇ ਬਣਦੀ ਤਾਜ਼ੀ ਮੈਂ ਤੇ ਖਾ ਲੈਂਦੀ ਹਾਂ ਰਾਤ ਦੀ ਬ‌ਈ ਵੀ ਖਾ ਲੈਂਨੀ ਆ, ਜਸ਼ਾ ਮਿਲੇ ਖਾ ਲੈਂਨੀ ਆ। ਬਟ ਇਹ ਨੇ ਨਾ, ਉਹਨਾਂ ਦਾ ਇਹਨਾਂ ਨੇ ਗਰਮ ਖਾਣੀ ਹੁੰਦੀ ਹੈ ਫੇਰ ਇੱਕ ਅੱਧੀ ਖਾਂਦੇ ਨੇ ਪ੍ਰੋਬਲਮ ਵੀ ਹੈਗੀ ਨਾ ਹੁਣ ਇਸ ਦੇ ਅਕੋਰਡਿੰਗ ਫੇਰ ਉਹ ਫ ਕਹਿੰਦੇ ਮੈਨੂੰ ਗਰਮ ਏ ਕੱਧਦੀ ਫਰ ਜੇ ਬਣਾ ਕੇ ਰਦਾ ਫਿਰ ਕਈ ਵਾਰ ਖਾਂਦੇ ਨੀ ਅਗੇ
ਡੈਡੀ ਨੇ ਵੀ ਖਾ ਲਿੱਤੀ ਦੀ ਏ ਰੋਟੀ ਕਰਦੇ ਅਸੀਂ ਫ੍ਰਰੀ ਹੈਗੇ ਆ ਅਸੀਂ ਅੰਦਾਜ਼ੇ ਨਾਲ ਦਸ ਵਜੇ ਤੱਕ ਤੇ ਸੋ ਵੀ ਜਾਵਾਂਗੇ ਸਾਰੇ ਡੈਡੀ ਥ ਸੋ ਵੀ ਗਏ ਹੋਣੇ ਨੇ ਮੰਮਾ ਵੀ ਸੋ ਜਾਣਗੇ ਸਾਢੇ ਨੌ ਤੱਕ।
ਐ ਸੋ ਜਾਂਦੇ ਨੇ ਮੈਂ ਥੋੜਾ ਜਾਗਨੀ ਆ ਸੋਨੂੰ ਦਾ ਫੋਨ ਆਉਂਦਾ ਦਸ ਸਵਾ ਦਸ ਵਜੇ ਉਹ ਜਿਵੇਂ ਕੰਮ ਤੋਂ ਆਉਂਦਾ ਤੇ ਮੈਨੂੰ ਫੋਨ ਹਾਂਜੀ ਹਾਂਜੀ ਚੜ੍ਹਦੀ ਕਲਾ ਠੀਕ ਬਹੁਤ ਮਹਾਰਾਜ ਦਾ ਸ਼ੁਕਰ ਹਾਂ ਤੇ ਫੇਰ ਉਹ ਕੈਂਦੇ ਨੇ ਜੇ ਅਹ ਕੰਮ ਤੋਂ ਆਏਗਾ ਮੈਨੂੰ ਕਾਲ ਕਰੇਗਾ। ਉਹਨੂੰ ਪਤਾ ਮੇਰੀ ਮਾਂ ਜਾਗਦੀ ਹੋਣੀ ਆ ਫਿਰ ਸਵਾਲ ਫਿਰ ਮੈਂ ਸੋਨੀ ਆ ਹਾਂ ਆਂਦਾ ਹੈ ਮੈਨੂੰ ਉਹੀ ਗੱਲ ਕਰੀ। ਤੇ ਮੰਮਾ ਨਾ ਸੋਨਾ ਨੀ ਹੈਗਾ, ਢਾਈ ਘੰਟੇ ਫਰਕ ਹਾਂ, ਨ‌ਈਂ-ਨ‌ਈਂ ਢਾਈ ਘੰਟੇ ਫਰਕ ਹਾਂਜੀ ਹਾਂਜੀ ਢਾਈ ਘੰਟੇ ਛੇ ਹੈਗਾ ਯਾਨੀ ਕਿ ਇੱਥੇ ਜੇ ਦਸ ਵਜੇ ਹੋਣਗੇ ਨਾ ਤਾਂ ਉੱਥੇ ਸਾਡੇ ਸੱਤ ਹੋਣਗੇ
ਅੱਛਾ ਅੱਛਾ ਠੀਕ ਹੈ ਠੀਕ ਪਿੱਛੇ ਹੈਗਾ ਅੱਜ ਤਾਂ ਹੀ ਉਹਦੀ ਛੁੱਟੀ ਹੁੰਦੀ ਹੋਣੀ ਹੈ ਨਾ ਸਾਢੇ ਛੇ ਸੱਤ ਵਜੇ ਕੋਲ।
ਹਾਂਜੀ-ਹਾਂਜੀ ਬਸ ਸਾਡੇ ਛੇ-ਸੱਤ ਟੀ ਹੁੰਦੀ ਤੇ ਫੇਰ ਉਹ ਆਂਦਾ ਤੇ ਫੇਿਰ ਫਹਿਲੇ ਜਦ ਕਈ ਵਾਰ ਰਸਤੇ ਚ ਕਰ ਲਏਗਾ। ਕਈ ਵਾਰ ਨਾਲ ਹੁੰਦੇ ਨੇ ਫਿਰ ਸ਼ਰਮ ਕਰ ਜਾਂਦਾ ਨੀ ਕਰਦਾ। ਫਿਰ ਉਹਨਾ ਨੂੰ ਉਤਾਰ ਕੇ ਹਾਂ। ਹਾਂ ਫੇਿਰ ਗੱਡੀ ਤੋਂ ਉਹਨਾ ਨੂੰ ਉਤਾਰ ਕੇ ਫੇਿਰ ਕਰੇਗਾ ਗੱਡੀ ਚਲਾਂਦਾ ਨਾ ਇਹਦੇ ਕੋਲੀ ਗੱਡੀ ਹੁੰਦੀ ਹੈ ਵੈਸੇ ਚ ਕ ਕੰਮ ਅਕਾਊਂਟ ਤਾਂ ਇਹਦਾ
ਹਾਂਜੀ-ਹਾਂਜੀ।
ਪਰ ਉਹ ਜਿਸ ਤਾਂ ਹੁਣ ਹੋ ਕੇ ਨਾ ਲਾਇਸੈਂਸ ਵਗੈਰ ਚਲਾ ਨਹੀਂ ਸਕਦੇ ਹਾਂ ਟਲੀ ਘੰਟ ਲਾਇਸੈਂਸ ਤੋਂ ਬਗੈਰ ਨਹੀਂ ਚਲਾ ਸਕਦੇ ਤੇ ਫਿਰ ਲਾਇਸੈਂਸ ਹੈਗਾ ਹਾਂ। ਹਾਂ, ਤੇ ਏਦਾ ਤਾਂ ਹੈਗੇ ਵੀ ਸੀ ਨਾ। ਨੇ ਬੱਸ ਲਾਈ ਸੀ ਨਾ ਚੋਦਾਂ ਦਿਨ ਮੈਂ, ਚੋਦਾਂ ਦਿਨ ਕਹਿ ਰਹੀ ਚਾਲੀ ਦਿਨ
ਅੱਛਾ ਅੱਛਾ।
ਹਾਂ ਇਹਦਾ ਹੈਵੀ ਇੱਕ ਲੈਸੈਂਨਸ ਨੋਰਮਲ ਹੁੰਦਾ ਨਾ
ਹਾਂਜੀ।
ਇੱਕ ਹੁੰਦਾ ਹੈਵੀ ਲਸੰਸ। ਉਹ ਅਸੀਂ ਜਿਸਾਂ ਗੱਡੀਆਂ ਕਾਰਾਂ ਬੱਸ ਅ ਜਿਸ ਤਾਂ ਬੱਸਾਂ ਵਗੈਰਾ ਚਲਾਣ ਵਾਸਤੇ। ਉਹ ਕੰਡਕਟਰਾਂ ਕੋਲ ਹੁੰਦਾ ਤੇ ਹਾਂ। ਉਹ ਫਿਰ ਇਹਨੂੰ ਮੈਂ ਕੋਰਸ ਕਰਵਾਇਆ ਸੀ ਹਾਂ ਹਾਂ ਬਿਲਕੁਲ ਹਾਂ। ਉਹ ਅਲੱਗ ਬਣਿਆ ਸੀ ਵੀ ਜਾਰ ਦਾ ਅਲੱਗ ਬਣਵਾਇਆ ਸੀ।
ਅੱਛਾ, ਸਗੋਂ ਦੀ ਨੇ ਵੀ ਕਿਹਾ ਸੀਗਾ। ਉਹ ਮੰਨਿਆ ਨੀ ਉਹ ਆਪਣੇ ਚ ਹੈਗਾ ਵੇ ਥੋੜਾ
ਕੌਣ?
ਸਗੋਂ ਅਸ ਦੀਦੀ ਨੇ ਵੀ ਕਿਹਾ ਸੀ ਚੀਨ ਨੂੰ ਕੀ ਤੂੰ ਲਾਇਸੈਂਸ ਬਣਵਾ ਕੇ ਜਾਂ, ਸਗੋਂ ਹਾਂਜੀ ਹਾਂਜੀ ਉਹ ਤੇ ਹੈਗਾ ਸਗੋਂ ਇਹਨੂੰ ਤੇ ਸਗੋਂ ਡਰਾਈਵਿੰਗ ਵੀ ਆਂਦੀ ਸੀਗੀ ਚੀਨੂ ਨੂੰ ਤੇ ਬਟ ਉਹ ਬੱਚਾ ਹੀ ਹੋਰ ਹਿਸਾਬ ਦਾ ਵੇ ਉਹ
ਉੱਚੇ ਨ ਮੰਨੇ ਫਿਰ ਉਹਨਾ ਜ਼ਬਰਦਸਤੀ ਨਹੀਂ। ਕਰ ਸਕਦੇ ਨਾ
ਹਾਂ ਇਹਨਾ ਹੈਗਾ ਵੀ ਹੋਰ ਹਿਸਾਬ ਦਾ ਵੇ
ਹਾਂ ਉਦੋਂ ਹੋਰ ਹਿਸਾਬ ਵਿੱਚ ਹਾਂ, ਬਸ ਸ਼ੁਰੂ ਤੋਂ ਹੱਥੇ ਨੀ ਹੈਗਾ ਨਾ ਵਿਚਾਰੀ ਦੇ ਹੱਥੇ ਨੀ ਹੈਗਾ। ਹਾਂ ਨਹੀਂ ਮੇਰਾ ਕਾ ਮਹਾਰਾਜ ਲੰਬੀਆਂ ਉਮਰਾਂ ਕਰੇ ਮੇਰੇ ਬੱਚੇ ਦੀਆਂ, ਉਹ ਪਤਾ ਕੀ ਉਹਨੇ ਸੰਘਰਸ਼ ਵੇਖਿਆ ਸਾਡਾ।
ਮੈਂ ਸਗੋਂ ਦੀ ਓਨਾਂ ਨੂੰ ਕੇਆ ਮੈਂ ਕੇਆ ਪਤਾ ਕੀ ਏ ਬੱਚਾ ਥੋੜਾ ਜਿਹਾ ਗਰੀਬੀ ਦੇਖਦਾ ਹੈ ਨਾ।
ਹਾਂ-ਹਾਂ ਓਨੂੰ ਸਾਰਾ ਪਤਾ ਹੁੰਦਾ ਮਹਿਸੂਸ ਹੁੰਦਾ, ਓਨੂੰ ਸਾਰੀ ਹੁਣ ਤੁਸੀਂ ਮੰਨੋਗੇ, ਸਾਡਾ ਹਿਸਾਬ-ਕਿਤਾਬ ਬਿਲਕੁਲ ਬਿਲਕੁਲ ਨੀ ਸੀ ਗੱਡੀ ਦਾ ਕਾਰ ਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਮੈਂ ਕਿੰਨੀ ਲੈ ਸਕਦੇ ਤੇਰੀ ਸੈਟ
ਹਾਂ, ਚਲੋ ਬਾਬਾ ਜੀ ਨੇ ਆਪੇ ਦਵਾਈ ਤੁਆਨੂੰ
ਕੈਂਦਾ ਨਈ ਮੰਮੀ ਸੈਲ ਦੀ ਤੇ ਸਾਰੀ ਮਤ ਚਲ ਤੁਸੀਂ ਮੈਂ ਇੱਥੇ ਗੱਡੀਆਂ ਚ ਘੁੰਮਣਾ ਵਾ ਤੁਸੀਂ ਇੱਥੇ ਪੈਦਲ ਤੇ ਅਸੀਂ ਦੋ-ਤਿੰਨ ਵਾਰ ਨਾ ਬਾਰ ਗਏ ਕਦੀ ਰਿਵਾੜੀ ਡੈਥ ਹੋ ਗਈ। ਮੁਰਾਦਾਬਾਦ ਦੋ-ਤਿੰਨ ਵਾਰ ਜਾਣਾ ਪਿਆ ਹੈ। ਨਾ ਮੇਰੇ ਮੰਮੀ-ਪਾਪਾ ਪਰੇਸ਼ਾਨ ਹੋ ਰਹੇ ਮੇਰੇ ਪਾਪਾ ਪਰੇਸ਼ਾਨ ਹੋ ਰਹੇ ਮੈਨੂੰ ਨੀ ਪਤਾ ਤੁਸੀਂ ਗੱਡੀ ਲਓ ਆਪੇ ਮੈ ਅਰੇਂਜ ਕਰ ਲਾਂਗਾ ਮੈ ਕਿਹਾ ਕਾਕੇ ਨਹੀ ਇਹਨੇ ਮੇਰੇ ਬਦਡੇ ਤੇ ਮਤਲਬ ਇਹਨੂੰ ਇਹਨੇ ਬੁੱਕ ਕਰਵਾ ਤੀ ਗੱਡੀ ਬੱਡੇ ਗਿਫਟ ਦਿੱਤਾ ਨਾ ਮੈਨੂੰ ਗਿ ਬਡ ਤੇ ਗਿਫ ਬੁੱਕ ਕਰਾ ਕੇ ਫੇਰ, ਉਹਨਾ ਨੂੰ ਕਿਹਾ ਕਿ ਉਥੋਂ -ਉਥੋਂ ਸਾਨੂੰ ਫੋਨ ਆਜੇ ਏਜੰਸੀ ਤੋਂ ਬਈ ਆਪ ਕੇ ਗਾੜੀ ਗਾੜੀ ਬੁੱਕ ਹੋ ਗੀ ਆਪ ਕੀ ਆਪ ਆ ਕੇ ਆਪਣਾ ਥੋੜਾ ਦੇਖ ਲੋ ਇਸ ਏਕ ਵਾਰੀ ਮੈਂ ਕੇਆ
ਡਸ ਵਗੈਰਾ ਅੱਛਾ-ਅੱਛਾ।
ਤਰਾ ਈ ਨੀ ਕੈਂਦੇ ਨੀ ਆਪੇ ਆ ਗੀ ਗਾੜੀ ਆ ਕੀ ਬੁੱਕ ਹੋ ਗੇਆ ਪ ਕੇ ਬੱਚੇ ਨੇ ਕਰਦੀ ਹੈ ਜਿਸ ਪਾਲ ਸਿੰਘ ਨੇ ਆਪਕੇ ਬਰਡੇ ਫੈਮ ਨੇ ਗਿਫਟ ਦਿਨੀ ਹੈ। ਮੈਂ ਤੇ ਖੁਸ਼ੀ ਨਾਲ ਹੱਸਾ ਵੀ ਤੇ ਰੋਵਾਂ ਵੀ
ਨਈ ਚਲੋ ਹੁੰਦਾ ਈ ਐ ਸਗੋਂ ਓਹੀ ਦੀ ਵੀ ਬੋਲਦੇ ਆ ਤੇ ਫਿਰ ਸਗੋਂ ਮੈਂ ਦੀ ਨੂੰ ਕਿਹਾ ਮੈਂ ਕਿਹਾ ਚੀਨੂ ਨੂੰ ਪਤਾ ਕਿ ਏ ਇੱਕ ਬੱਚਾ ਸ਼ੁਰੂ ਤੋਂ ਥੋੜਾ ਆਪਣੀ ਫੈਮਲੀ ਨੂੰ ਦੇਖਦਾ ਹੈ ਤੁਸੀਂ ਉਹਨੂੰ ਸ਼ੁਰੂ ਤੋਂ ਹੀ ਦਿੱਤੀ ਹੋਈ ਹੈ
ਹਾਂ-ਹਾਂ, ਉਹਨੂੰ ਛੂਟ ਬੜੀ ਮਿਲੀ ਸੀ ਨਾ ਹਾਂ, ਛੂਟ ਬੜੀ ਮਿਲੀ ਸੀ। ਬਸ ਉਹਦੇ ਹੱਥ ਚ ਨੀ ਸੀ। ਹੈਗਾ ਨਾ ਜਾਨ ਕੇ ਪਿਓ ਨੇ
ਹਾਂ ਉਹਦੀ ਦਾਦੀ ਨੇ ਵਿਗਾੜਿਆ ਦਾ, ਫੇਰ ਉਹਨੂੰ ਦਾਦੀ ਦੀ ਨੇ ਸ਼ੁਰੂ ਤੋਂ ਇਹ ਕਿਹਾ ਦਾ ਸੀਗਾ ਕਿ ਮੈਂ ਬਾਹਰ ਭੇਜਾਂਗੀ। ਬਸ ਫੈਰ ਇਹੀ ਹੈਗਾ ਵੇ
ਹੂੰ ਬਸ
ਕਾਕੇ ਯਹਾ ਪਰ ਲਿਖੋ ਇਸ ਏ ਵਾਈ ਲਾਈਨ ਵੀ ਲਿਖੋ-ਲਿਖੋ-ਲਿਖੋ। ਹਾਂਜੀ, ਕੱਲ ਸਕੂਲ ਖੁੱਲਣਗੇ ਨਾ ਪੈਲਾ ਦਿਨ ਏ ਕੱਲ। ਤੇ ਬਸ ਹੁਣ ਯਾਦ ਆਇਆ ਪੂਰੀ ਛੁੱਟੀਆਂ ਤੇ ਅਸੀਂ ਕੁਛ ਕੀਤਾ ਨੀ।
ਸੋਨੂੰ ਫੋਨ ਕਰਕੇ ਮੰਮੀ ਦੋ ਮਿੰਟ ਬਿਜ਼ੀ ਉਹਨਾ ਕਰਦੀ ਹੈ।
ਤੇ ਐਜ ਰੁਕਣ ਆਏ ਦੇ ਨੇ।
ਬਸ ਕੱਲ੍ਹ ਚੱਲੀ ਏ, ਆਈ ਰਹੀ ਸੀ ਹਾਂ ਥੋੜਾ ਰੈਸਟ ਕਰਨ ਆਈ ਰਹੀ ਸੀ।
ਹਾਂ ਹੋ ਜਾਂਦਾ ਚਲੋ ਅਸੀਂ ਮੈ ਜ ਮਾਰਚ ਚ ਗਈ ਸੀਗੀ ਤੇ ਹੁਣ ਵੈਸੇ ਹੀ ਨੀ ਗਈ, ਫੇਰ ਅਸੀ ਗੁਰਦੁਆਰੇ ਹੋ ਕੇ ਆਏ। ਨਈ ਇਸ ਸਗੋਂ ਮੇਰਾ ਬੜਾ ਮਨ ਸੀ ਮੈਂ ਕੇਆ ਤਾ ਸੀਗਾ ਮੈਂ ਕੇਆ ਅਸੀਂ ਜਾਵਾਂਗੇ ਜਰੂਰ ਤੁਸੀਂ ਲੈ ਕੇ ਜਾਣਾ ਮੈਂ ਜਦੋਂ ਕੁਆਰੀ ਸੀ ਅਸੀ ਉਦੋਂ ਗਏ ਸੀਗੇ, ਆ ਵੇਆ ਤੋਂ ਇੱਕ ਸਾਲ ਪੈਲੇ।
ਅੱਛਾ-ਅੱਛਾ ਠੀਕ ਏ, ਹੁਣ ਤੇ ਬਹੁਤ ਵਧੀਆ ਬਨ ਗਿਆ ਬੋਤ ਬਹੁਤ, ਬਹੁਤ ਮਤਲਬ ਕਿਤੇ ਜਾਂਦੇ ਈ ਨੀ ਦੱਸੇ ਘਰੇ ਗੁਰੂ ਚਰਨਾਂ ਚ ਕਦੀ-ਕਦੀ ਮੌਕਾ ਮਿਲਦਾ।
ਹਾਂ ਉਝ ਘੁੰਮਣ ਤੇ ਵੈਸੇ ਈ ਜਾ ਰਏ, ਫਿਰ ਸਗੋਂ ਅਸੀਂ ਕਿਹਾ ਨਹੀਂ, ਅਸੀਂ ਨਾ ਗੁਰਦੁਆਰੇ ਜਾਵਾਂਗੇ। ਫੇਰ ਸਗੋਂ ਪਹਿਲੇ ਕਾਕੇ ਵੱਲੋਂ ਥੋੜਾ ਅਸੀਂ ਘਬਰਾਏ ਦੇ ਸੀ ਕਿ ਕਿੰਜ ਕਰੇਗਾ, ਕਿ ਚੜਾਈ ਕਰ ਵੀ ਪਾਏਗਾ ਕਿ ਨਹੀਂ, ਬਟ ਚਲਾ ਗਿਆ ਤੇਰਾਂ ਕਿਲੋਮੀਟਰ ਪੈਦਲ ਲੈ ਕੇ ਗਏ।
ਪਿੱਠੂ ਮਿਲ ਜਾਂਦੇ ਨੇ ਉੱਥੇ।
ਨਈ ਐ ਨਾ ਥੋੜਾ ਡ
ਡਰਦਾ ਪਿਆ ਸੀਗਾ। ਤੇ ਫਿਰ ਤੇਰਾਂ ਕਿਲੋਮੀਟਰ ਲੈ ਗਏ ਪੈਦਲ ਜਿੰਜ ਕਿੰਝ ਲੈ ਗਏ ਅਸੀਂ ਏਨੂੰ।
ਹੂੰ-ਹੂੰ।
ਪਰ ਛੇ ਕਿਲੋਮੀਟਰ ਘੋੜੇ ਕੀਤੇ। ਤੇ ਫੇਰ ਵਾਪਸੀ ਚ ਛੇ ਕਿਲੋਮੀਟਰ ਪੈਦਲ ਆਇਆ ਬਾ ਕੀ ਦੇ ਤੇਰਾਂ ਕਿਲੋਮੀਟਰ ਅਸੀਂ ਪਿੱਟੂ ਤੇ ਕਰਾ ਕੇ ਆਏ। ਪਿੱਠੂ ਤੇ ਬੈਠਦਾ ਈ ਨੀ ਸੀਗਾ। ਹਾਂ ਆਪਣੇ ਪਾਪਾ ਵਾਕਰ। ਆਹੋ-ਆਹੋ ਸਿੱਧਾ ਜੇਆ ਸਗੋਂ ਸ ਹਨੂੰ ਹੁੰਦਾ ਐ ਨਾ ਮੰਮਾ ਹੋਨਾ ਨੂੰ ਓ ਕੋਂਦੇ ਕੀ, ਥੋੜਾ ਹੈਲਦੀ ਹੋ ਜਾਏ। ਤੇ ਸਗੋਂ ਡਾਕਟਰ ਨੇ ਵੀ ਕੇਆ ਕੀ ਐ ਨੀ ਹੋਏਗਾ ਆਪਣੇ ਪਾਪਾ ਵਾਕਾਂ ਨੇ ਬ ਚਿਆਂ ਦਾ ਫੈਮਿਲੀ ਡਾਕਟਰ ਨੇ ਸਾਡੇ ਤੇ ਓ ਕੈਂਦੇ ਤੁਆਡੀ
ਦੀ ਨਾ ਬੱਚਿਆਂ ਦੀ ਦਿੱਕਤ ਹੋ ਜੇਗੀ ਤੁਹਾਡੇ ਬੱਚੇ ਛ ਬਿਲਕੁਲ ਨੌਰਮਲ ਐ। ਨਾ ਘੱਟ ਜੇ ਵੱਧ ਨੀ ਐ ਤੇ ਘੱਟ ਵੀ ਨੀ ਐ ਹਾਂ।
ਘੱਟ ਵੀ ਨੀ ਐ ਡਾਕਟਰ ਨੇ ਵੀ ਕੇਆ ਸਗੋਂ ਫੈਮਿਲੀ ਡਾਕਟਰ ਨੇ ਨਾ ਓ ਕੈਂਦੇ ਕੀ ਓ ਅ ਪਣੇ ਪਾਪਾ ਤੇ ਗਏ ਨੇ। ਤੇ ਤਾਂ ਦਾਦੀ ਦਾਦੇ ਨੂੰ ਥੋੜਾ ਜੇਆ ਹੁੰਦਾ ਵੇ ਹਾਂਜੀ ਤੇ ਫੇਰ ਸਗੋਂ ਡ ਫਿ ਓਨੇ ਕੇਆ ਤੁਮ ਆਪਣੀ ਇਸ ਦਾਦੀ ਕੋ ਸਮਝਾਓ।
ਹੂੰ ਦਾਦੀਆਂ ਨੂੰ ਤੇ ਹੁੰਦਾ ਈ ਏ ਤੁਸੀਂ ਮੰਨੋਗੇ? ਅਸੀਂ ਜਿਸਲੇ ਆਂਗਣਵਾੜੀ ਚ ਮੈਂ ਹੈਲਪਰ ਹੈਗੀ ਸੀ, ਤੇ ਮੈਂ ਵੇਟ ਕਰਨ ਜਾਣਾ ਨਾ ਜਿਸ ਤਰ ਵੇ ਡੋਰ ਟੂ ਡੋਰ ਜਾਂਦੇ ਹੁੰਦੇ ਸੀ। ਅਸੀਂ ਪੈਲੇ ਤੇ ਓ ਦਾਦੀਆਂ ਨੇ ਵੇਟ ਨਾ ਕਰਨ ਦੇਨਾਂ ਬੱਚਿਆਂ ਦਾ। ਕੈਂਦੇ ਸਾਡੇ ਬੱਚੇ ਦਾ ਪੋਤਰੇ ਨੂੰ ਮੇਰੀ ਨਜ਼ਰ ਲੱਗ ਜੇਗੀ। ਤੇ ਫੇਰ ਅਸੀਂ ਆਪਣੇ ਮੈਡਮ ਨੂੰ ਦੱ ਣ ਮੈਮ ਐਸੇ ਕਰਕੇ ਕਈ ਨਈ ਕਰਨੇ ਦੇਤੇ ਫੇਰ ਓਨਾਂ ਨੇ ਦਾਦੀਆਂ ਦੀ ਮੀਟਿੰਗ ਕਰਨੀ ਵੀ ਸਮਝਾਣਾ ਤਾਂ ਵੀ ਓਨਾਂ ਨੇ ਕੈਣਾ ਕੈਂਦੇ ਚਲੋ ਠੀਕ ਐ ਮੈਂ ਅਗਲੀ ਵਾਰ ਕਰਨੀ ਲਕਿਨ ਜਾਣਾ ਕੈਂਦੀ ਓਸ ਕੀ ਓਸ ਕੋੋ ਕਿਆ ਪਤਾ, ਦਾਦੀ ਵੋ ਥੋੜੀ ਐ ਦਾਦੀ ਤੋਂ ਮੈਂ ਹੂੰ।
ਐਂਜੀ-ਐਂਜੀ। ਵੈਮ ਕਰਦੇ ਨੇ ਕਈ ਲੋਕ ਓਨਾਂ ਨੂੰ ਐ ਹੁੰਦਾ ਨਾ ਕਿ ਨਜ਼ਰ ਲੱਗ ਜੇਗੀ ਤਾਂ
ਕੇ ਵੇਟ ਵੱਧ ਰਿਹਾ। ਕੱਟ ਰਿਹਾ ਹੈ, ਬੱਚੇ ਦਾ ਇਹ ਚੀਜ਼ ਦੇਖਣੀ ਹੈ ਹਨਾ। ਤੇ ਹਾਂ ਅ ਤੇ ਤਾਂ ਕਰਦੇ ਹੁੰਦੇ ਸੀ ਹੁਣ, ਹਾਂ। ਦਾਦੀਆਂ ਦੇ ਫਿਰ ਤੁਹਾਨੂੰ ਪਤਾ ਅਲੱਗ ਹੀ ਪਿਆਰ ਹੁੰਦੇ ਨੇ, ਦਾਦੀ- ਨਾਨੀਆਂ ਤੇ ਅਲੱਗ ਹੀ ਪਿਆਰ ਹੁੰਦਾ ਨੇ। ਹਾਂ ਚਲੋ। ਹੁਣ ਸਾਨੂੰ ਤੇ ਪਤਾ ਹੈ ਨਾ ਇਸ ਚੀਜ਼ ਦਾ ਤਾਂ ਹੀ ਅਸੀਂਹ ਕਰ ਲੈਂਦੇ ਹਾਂ। ਕੁੜੀਆਂ ਦਾ ਵੀ ਵੇਖੋ ਬ ਬਚਾਉਣ ਵਜਨ ਵੱਧ ਰਹਿ ਕੇ, ਕੱਟ ਰਿਹਾ।
ਹਾਂ, ਨਹੀਂ- ਨਹੀਂ ਵਜਨ ਤੇ ਦੇਖਦੇ ਹਾ ਫਿਰ ਸਗੋਂਰੇ ਹਿਸਾਬ ਨਾਲ ਹੀ ਬੱਚੇ ਨੂੰ ਉਹ ਦਿੰਦੇ ਨੇ ਨਾ।
ਹਾਂ, ਡਾਇਟ ਪਲੈਨ ਵਗੈਰਾ ਕੁਛ ਦੇਣਾ ਪੈਂਦਾ ਨਾ ਫਿਰ ਹਾਂ।
ਸਗੋਂ ਡਾਕਟਰ ਨੂੰ ਵੀ ਅਸੀਂ ਦਿਖਾਇਆ, ਪਰ ਡਾਕਟਰ ਕਹਿੰਦੇ ਠੀਕ ਹੈਗਾਵੇ। ਆਪਣੀ ਏਜ ਦੇ ਹਿਸਾਬ ਨਾਲ, ਸਾਢੇ ਪੰਜ ਸਾਲ ਦਾ ਹੈਗਾ। ਪਰ ਸਹੀ ਹੈ ਡਾਕ
ਵਜਨ ਵੱਧ ਜੇ ਫ਼ਿਰ ਕਟਾਣਾ ਔਖਾ ਹੁੰਦਾ ਹੈਗਾ।
ਹਾਂ, ਉਹ ਘਟਾਉਣਾ ਮੁਸ਼ਕਿਲ ਹੈ। ਫਿਰ ਹੈਵੀ ਵੇਟ ਚ' ਦਿੱਕਤਾਂ ਵੀ ਬਥੇਰੀਆਂ ਆਉਂਦੀਆਂ ਨੇ।
ਇੱਕ ਹੈ ਬੱਚਾ, ਅਹ ਸਿਮਰਨ ਦੇ ਮੁੰਡੇ ਦੇ ਨਾਲ ਹੀ ਪੜ੍ਹਦਾ ਹੈਗਾ। ਉਹ ਇੰਨਾ ਅਜੀਬ ਲੱਗਦਾ ਹੈਗਾ। ਅਹ ਇਹਨਾਂ ਦੇ ਫਰੈਂਡ ਦਾ ਪੋਤਰਾ ਹੀ ਉਹ ਵੀ। ਤੇ ਇੰਨਾ ਅਜੀਬ ਲੱਗਦਾ। ਇਹਦੇ ਪੜ੍ਹੇ ਦਾ ਸਕੂਲ ਸਨ। ਸਾਨ ਨਚਲ ਸਿੰਘ ਜੀ ਪੜ੍ਹਦਾ ਹੈਗਾ ਵੀ। ਹਾਂ, ਬੜਾ ਹੇਲਦੀ ਪੇਟ ਓਹਦਾ ਅਲੱਗ ਹੀ ਹੈਗਾ। ਸਿਮਰਨ ਦਾ ਮੁੰਡਾ ਉਹਨਾਂ ਤੇ ਕੁਛ ਵੀ ਨੀ ਹੈਗਾ। ਬੜਾ ਹੀ ਅਜੀਬ ਲੱਗਦਾ ਹੈ। ਇਹ ਨੋਰਮਲ ਇਹ, ਨੋਰਮਲ ਸਿਮਰ ਦਾ ਮੁੰਡਾ ਵੀ ਨੋਰਮਲ, ਉਹਥੇ ਬੜਾ ਉਹਦਾ ਪੇਟ ਅਲੱਗ
ਹਾਂਜੀ- ਹਾਂਜੀ।
ਬੜਾ ਹੀ ਅਜੀਬ ਲੱਗਦਾ। ਪਰ ਕੋਈ ਕਹਿ ਨੀ ਸਕਦਾ ਹੈਗਾ ਹੁਣ, ਹਨਾ। ਉਹਨਾਂ ਨੂੰ ਨੂੰ ਚਾਹੀਦਾ, ਲੇਕਿਨ ਉਹ ਜਿੱਥੇ ਵੀ ਖਿਲਾਉਂਦਾ ਨਾ, ਉਹ ਸਾਰੇ ਵੇਖਦੇ ਨੇ ਵੀ ਇਸ ਇਸ ਉਮਰ ਚ ਇੰਨਾ ਹੈਗਾ। ਤੇ ਅੱਗੇ ਜਾ ਕੇ ਕਿੰਨਾ ਫਿਰ ਪ੍ਰੋਗਰੈਸ ਹੋ ਜਾਏਗੀ ਵੇਟ ਤੇ।
ਅੱਜ ਕੱਲ ਦੇ ਬੱਚੇ ਫਾਸਟ ਫੂਡ ਵੀ ਨੀ ਛੱਡਦੇ ਹੈਗੇ ਨਾ। ਇਹ ਵੀ ਥੋੜਾ ਜਹਾ ਹੈਗਾ ਨੇ। ਥੋੜਾ ਮੋਮੋਸ ਵਗੈਰਾ ਬੱਚਿਆਂ ਨੂੰ ਜ਼ਿਆਦਾ ਅੱਛੇ ਲੱਗਦੇ ਨੇ ਨਾ।
ਹਾਂ, ਮੈਂ ਤੇ ਕਾਕੇ ਨੇ ਬਿਲਕੁਲ ਕਸਮ ਪਾ ਕੇ ਕਿਹਾ, ਮੋਮਸ ਨੀ ਖਾਣੇ ਤੁਸੀਂ। ਹੋਰ ਜੋ ਮਰਜ਼ੀ ਉਹ। ੳਤੇ ਓਨਲਾਈਨ ਭਜਵਾ ਦਿੰਦਾ। ਹਫ਼ਤੇ ਚ' ਕੀ ਵਾਰ ਹਾਂ।
ਚਲੋ ਠੀਕ ਏ ਮਾਮੀ ਜੀ। ਇਹ ਨਾ ਦਸ ਮਿੰਟ ਜਿਆਦਾ ਨੀ ਕਰਨੀ, ਕਿਉਂਕਿ ਦੀ ਕਹਿੰਦੇ ਸੀ।
ਓਕੇ ਬੇਟਾ। ਓਕੇ- ਓਕੇ- ਓਕੇ- ਓਕੇ ਬਏ ਬੇਟਾ ਠ ਓਕੇ।